ਹੈਲੋ ਹਾਂਜੀ ਸਸੀਕਾਲ।
ਜੀ ਸਸੀਕਾਲ।
ਹੋਰ ਠੀਕ ਹੋ?
ਜੀ ਮੈਂ ਠੀਕ ਹੂ ਆਪ ਕੈਸੇ ਹੋ?
ਬਹੁਤ ਅੱਛੇ, ਮੈਂ ਕਿਹਾ ਚੱਲ ਮੈਂ ਦੋ- ਤਿੰਨ ਮਿੰਟ ਫ੍ਰਰੀ ਆ, ਚੱਲ ਮੈਂ ਗੱਲ ਕਰਦੀ ਆ।
ਜੀ-ਜੀ ਬਿਲਕੁਲ ਔਰ ਤੁਸੀਂ ਬਤਾਓ ਅੱਜ ਘਰ ਤੇ ਕੀ ਬਣਾਇਆ?
ਅੱਜ ਅਸੀਂ ਬਣਾਈਏ ਕੜੀ, ਬੱਚੇ ਅੱਜ ਘਰੇ ਘਰ ਸੀ, ਤੇ ਬੱਚੇ ਕਹਿੰਦੇ ਮੰਮੀ ਕੜੀ ਚਾਵਲ ਖਾਣੀ ਐ, ਫੇਰ ਅਸੀਂ ਕੜੀ ਚਾਵਲ ਬਣਾਈ ਅੱਜ
ਉਹੋ ਵਧੀਆ ਹੈਗਾ, ਮੈਨੂੰ ਤਾਂ ਸੁਣ ਤੇ ਈ ਮੂੰਹ ਮੈਂ ਪਾਣੀ ਆਊਗਾ
ਅੱਛਾ।
ਜੀ।
ਤੇ ਤੁਸੀਂ ਕਿਸ ਤਰ੍ਹਾਂ ਬਣਾਉਂਦੇ ਹੋ ਕੜੀ?
ਮੈਂ ਤਾਂ ਉਹੀ ਅਗਰ ਘਰੇ ਅ ਮੱਠਾ ਹੋਊਗਾ ਤੇ ਮੈਂ ਮੱ ਵੈਸੇ ਬਣਾ ਲੈਂਦੀ ਆ ਨਹੀਂ ਤੋਂ ਦਾਈ ਨਾਲ ਬਣਾ ਲੈਂਦੀ ਆ।
ਅੱਛਾ।
ਹਾਂ ਦਹੀਂ ਨੂੰ ਫੇਟ ਕੇ ਉਥੇ ਓਦੇ ਫਿਰ ਨਾਲ ਬੇਸਨ ਡਾਲ ਕੇ ਫੇਰ ਆਪਣਾ ਵੋਹੀ ਜੈਸੇ ਬਣਤੀ ਐ ਉਹਨਾਂ ਨੂੰ ਪਾ ਜਿਤਨੇ ਵੀ ਘੰਟੇ ਉਹਨਾਂ ਨੂੰ ਉਸ ਪੇ ਰੱਖਤੇ ਏ ਨਾ ਅਸੀਂ ਗੈਸ ਤੋਂ
ਹਮ-ਹਮ-ਹਮ।
ਉਸਪੇ ਰੱਖ ਕੇ ਪਕਾ ਕੇ ਫਿਰ ਛੌਕਾ ਲਗਾ ਦੇਤੇ ਐ।
ਨਹੀਂ ਮੈਂ ਕੜੀ ਬਣਾਦੀ ਆ ਬਹੁਤ ਸਵਾਦ, ਮੈਂ ਤੁਹਾਨੂੰ ਦੱਸਦੀ ਆ ਕਿਸ ਤਰ੍ਹਾਂ ਬਣਾਦੀ ਆ ਕੜੀ ਜਦੋਂ ਅੱਗੋਂ ਕੜੀ ਬਣਾਏਗੀ ਨਾ ਜਿਸ ਤਰ੍ਹਾਂ ਮੈਂ ਦੱਸੂ ਉਝ ਕੜੀ ਬਣਾ ਲਾਂ ਫਿਰ ਦੇਖਣਾ ਸਾਰੇ ਇਹ ਵਾਕੇ ਕੜੀ ਬਣੀ ਆ ਫ ਲੱਸੀ ਹੋਏਗੀ, ਲੱਸੀ ਮਿਲ ਜਾਂਦੀ ਤੁਹਾਨੂੰ?
ਹਾਂ-ਹਾਂ, ਹਾਂਜੀ-ਹਾਂਜੀ।
ਹਾਂ ਸਾਡੇ ਪਿੰਡਾਂ 'ਚ ਤਾਂ ਲੱਸੀ ਨਾ ਆਮ ਹੁੰਦੀ ਐ।
ਹਾਂਜੀ, ਨਾ ਮੈਂ ਵੀ ਲੱਸੀ ਉਹਨਾਂ ਨੂੰ ਮੈਂ ਵੀ ਮੰਗਵਾ ਦਿੰਦੀ ਹਾਂ ਉਹ ਬਟਰ ਦੀ ਲੱਸੀ ਨਿਕਾਲ ਦੀ ਆ ਨਾ ਮੈਂ ਉਹੀ ਪਿਲਾਨੀ ਦਹੀਂ- ਦੂਈ ਦੀ ਨ ਬਣਾਣੀ ਆ ਲੱਸੀ।
ਅੱਛਾ ਤੇ ਏਦਾ ਈ ਜਿਹੜੀ ਲੱਸੀ ਹੁੰਦੀ ਐ ਨਾ ਉਹਦੇ ਵਿੱਚ ਥੋੜਾ ਜਿਹਾ ਬੇਸਨ
ਹਾਂ।
ਬੇਸਨ ਪਾਕ ਨੂੰ ਉਹਨੂੰ ਚੰਗੀ ਤਾਂ ਹਰਲਾ ਲੋ ਠੀਕ ਐ ਉਹਦੇ ਚ ਨਮਕ, ਲਾਲ ਮਿਰਚ, ਹਲਦੀ, ਇਹ ਤਿੰਨੇ ਚੀਜ਼ਾਂ ਮਿਕਸ ਕਰ ਲਈਆਂ। ਮਿਕਸ ਕਰਕੇ ਇਸ ਤਰ ਰੱਖ ਦੋ ਉਹਨਾਂ ਨੂੰ
ਗੈਸ ਇਹਨਾਂ ਨੂੰ ਚੰਗੀ ਤਰ੍ਹਾਂ ਗੜਕੇ ਵਗੈਰਾ ਆਮ ਚੰਗੀ ਤਰ ਉਬਲੀ ਰਿੱਝੀ ਜਾਊਗੀ ਨਾ ਪਹਿਲੇ ਤੇ ਗਾੜੀ ਹੋਜੂਗੀ ਬੇਸਣ ਫੁੱਲਦਾ ਨਾ, ਖਾੜੇ ਹੋ ਜਾਂਦਾ ਐ।
ਹਾਂਜੀ।
ਫਿਰ ਜੋ ਆਪਾਂ ਨੇ ਕੜਛੀ ਮਾਰਦੇ ਮਾਰੀ ਜਾਣਾ ਕਿ ਕੜਛੀ ਮਾਰਾਂਗੇ ਤ ਸੈੱਟ ਆ ਜਾਏਗਾ, ਨਹੀਂ ਤੇ ਜੇ ਕੜਛੀ ਨਾ ਮਾਰਾਂਗੇ ਤੇ ਉਹਤੇ ਫੁੜਫੜੀਆ ਹੋ ਜਾਂਦੀ ਐ ਮੋਟੇ ਮੋਟੇ ਜਿਹੇ ਹੋ ਜਾਂਦੇ ਐ।
ਹਾਂ ਬੇਸਨ ਦੇ ਨਾ
ਬੇਸਣ ਇਕੱਠਾ ਹੋ ਜਾਂਦਾ ਨਾ ਤੇ ਮੋਟੀ-ਮੋਟੀ ਕਰਕੇ ਨਾ ਇਸ ਕਰਕੇ ਨਾ ਉਹਦੇ ਤੇ ਕੜਛੀ ਮਾਰਦੇ ਰਹੋ ਫ ਕੜਛੀ ਮਾਰਦੇ ਰਹੋਗੇ ਨਾ ਫਿਰ ਚ ਗੜਕੇ ਜੇ ਪੈਣਗੇ, ਉਬਾਲੀ ਜਾਂਦੀ ਐ।
ਹਾਂਜੀ।
ਜਦੋਂ ਬਾਲੇ ਆਣ ਲੱਗ ਗਏ ਸਮਝ ਤੇਰੀ ਕੜੀ ਤਿਆਰ ਹੋ ਗਈ।
ਹਾਂਜੀ।
ਜਦੋਂ ਉਬਲ ਜਾਂਦੀ ਕੜੀ ਫੇਰ ਉਹਨ ਸਾਈਡ ਸੀ ਰੱਖ ਦੋ ਜੇ ਤੁਸੀਂ ਸਟੀਮ ਤੇ ਰੱਖ ਦੋਗੇ ਉਹ ਉਬਲੀ ਉਬਲੀ ਜਾਊਗੀ ਗੜਕ ਕੇ ਪਈ ਜਾਣਗੇ ਕਦੀ ਕਹਲੇ ਜਿੰਨੀ ਖੇਗੀ ਉਨੀ ਵਧੀਆ ਬਣਦੀ ਐ।
ਹਾਂਜੀ।
ਤੇ ਹਾਂਜੀ ਤੇ ਇੱਕ ਸਾਈਡ ਤੇ ਦੋ- ਤਿੰਨ ਪਿਆਜ਼ ਕੱਟੋ ਦੋ ਤਿੰਨ ਆਲੂ ਵਗੈਰਾ ਕੱਟ ਕੇ ਛਿੱਲ ਕੇ ਕੱਟ ਕੇ ਉਹਦਾ ਪੇਸਟ ਬਣਾਓ ਵਿੱਚ ਬੇਸਨ ਪਾ ਕੇ ਪਕੌੜੇ ਤਲੋ।
ਹਾਂਜੀ।
ਪਕੌੜੇ ਤਲ ਕੇ ਥੋ ਪਕੌੜੇ ਦੇ ਵਿੱਚ ਥੋੜ੍ਹਾ ਨਮਕ, ਅਜਵੈਣ ਫਿਰ ਲਾਲ ਮਿਰਚ ਵੀ ਥੋੜ੍ਹੀ-ਥੋੜੀ ਪਾਣੀ ਐਂ ਫਿਰ ਕੜਾਈਏ ਚ ਤੇਲ ਰੱਖ ਕੇ ਉਹਨੂੰ ਲਾਲ ਕਰਨ ਲੋ ਜਦੋਂ ਤੇਲ ਸੜ ਜਊਗਾ ਉਹ ਦੇ ਪਕੌੜੇ ਪਾਉਣੇ ਆ ਫਿਰ ਪਕੌੜੇ ਜਦੋਂ ਬਣ ਜਾਣਗੇ, ਜਦੋਂ ਕੜੀ ਉਹਦੀ ਇੱਕ ਸਾਈਡ ਕੜੀ ਰਿੱਝਦੀ ਆ ਨਾ ਉਹਦੇ ਵਿੱਚ ਪਕੌੜੇ ਪਾਈ ਜਾਂਣੇ ਐ।
ਹਾਂਜੀ
ਪਕੌੜੇ ਪਾ ਕੇ ਚੰਗੀ ਤਰ੍ਹਾਂ ਉਹਨੂੰ ਰਿੰਨ ਲੋ। ਅੱਛਾ ਉਹਦੇ ਬਾਅਦ ਜਦੋਂ ਸਾਰੇ ਪਕੌੜੇ ਬਣਗੇ ਜਿੰਨੇ ਤੁਸੀਂ ਪਾਉਣੇ ਪਾ ਦਿਓ ਜਿੰਨੇ ਨਹੀਂ ਪਾਉਣੇ ਨਾ ਪਾਓ। ਕਿਉਂਕ ਜਦੋਂ ਆਪਾਂ ਪਕੌੜੇ ਬਣਾਉਣੇ ਆ ਬੱਚੇ ਖਾਣ ਨੂੰ ਮਗਰ ਪੈ ਜਾਂਦੇ ਮੈਂ ਪਕੌੜੇ ਖਾਣੇ ਮੈਨੇ ਵੀ ਖਾਣੇ ਆ। ਤੇ ਕੜੀ ਚ ਜਿਹੜੇ ਪਾਣੇ ਪਾ ਕੇ ਬਾਕੀ ਬੱਚਿਆਂ ਨੂੰ ਖਾ ਪੀ ਲੈਂਦੇ ਆ। ਅੱਛਾ ਫਿਰ ਜਿਹੜੇ ਕੜੀ ਬਣ ਗਈ ਪਕੌੜੇ ਬਣ ਗਏ, ਹਨਾ। ਤੇ ਉਹਦੇ ਵਿੱਚੋਂ ਕੱਢ ਦੇਣਾ ਸਾਰਾ ਕੜਾਹੀ ਚ ਉਹ ਸਾਰਾ ਤੇਲ ਕੱਢ ਕੇ ਸਿਰਫ ਦੋ ਚਮਚੇ ਚ ਤੇ ਰੱਖਣਾ ਦੋ ਚਮਚੇ ਤੇਲ ਰੱਖ ਕੇ ਉਹਦੇ ਚ ਕੀ ਪਾਓਗੇ ਤੁਸੀਂ ਥੋੜ੍ਹੀ ਜਿਹੀ ਪਾਓਗੇ ਜ਼ੀਰਾ ਪਾਓਗੇ, ਅਜਵੈਣ ਪਾਓਗੇ, ਸੁੱਕੇ ਮੇਥੀ ਹੁੰਦੀ ਹੈ ਉਹ ਪਾ ਕੇ ਭੁੰਨ ਲੈਂਦੇ ਲਾਲ ਕਰ ਲੈਣੇਆ ਜਦੋਂ ਲਾਲ ਹੋ ਗਏ ਉਹਨੂੰ ਜਿਹੜਾ ਮਸ ਤਿਆਰ ਹੋ ਗਿਆ ਨਾ ਹਿੰਗ, ਜੀਰਾ ਸਾਰਾ ਕੁਛ ਉਹ ਕੜਾਈਏ ਉਹਦੇ ਚ ਪਾ ਦੇਣਾ ਕੜੀ ਚ ਢੱਕ ਦਿਓ।
ਇਹਨੂੰ ਢੱਕਣਾ ਵੀ ਹੈਗਾ?
ਦੇਖਿਓ ਕਿੰਨਾ ਵਧੀਆ ਟੇਸਟ ਆਉਂਦਾ ਐ।
ਮੈਂ ਤਾਂ ਹੁਣ ਸੁਣ ਕੇ ਤੁਹਾਡੀ ਫੈਨ ਹੋ ਗਈ ਆ ਇਸ ਰੈਸਿਪੀ ਦੀ
ਹਾਂ, ਤੇ ਕੜੀ ਜਦੋਂ ਹਿੰਗ ਪਾ ਦਾਂਗੇ ਨਾ ਜਦੋਂ ਆਪਾਂ ਨੂੰ ਮਟੀਰੀਅਲ ਸਾਰਾ ਪਾ ਤਾ ਉਹਨੂੰ ਢੱਕ ਦਾਂਗੇ ਢੱਕਣ ਦੇ ਨਾਲ ਕੜੀ ਨੂੰ ਤੇ ਥੋੜ੍ਹੀ ਦੇਰ ਬਾਅਦ ਖੋਲੋ ਇੰਨੀ ਵਧੀਆ ਸਮੈੱਲ ਆਂਦੀ ਏ ਨਾ ਫਿਰ ਤੇ ਜੀਅ ਕਰਦਾ ਨਾਲੋਂ-ਨਾਲ ਖਾਈ ਜਾਓ ਸਾਡੇ ਪਤਾ ਕਿੰਨੇ ਆ, ਜਦੋਂ ਕੜੀ ਬੰਦੇ ਨਾ ਇਹਨਾਂ ਨਾਲ ਰੋਟੀ ਬਹੁਤ ਘੱਟ ਖਾਂਦੇ ਆ ਕੜੀ ਪਹਿਲੇ ਤਾਂ ਰੁੱਖੀ ਖਾਣਗੇ ਦੋ-ਦੋ ਬਾਟੀਆਂ
ਹਾਂਜੀ-ਹਾਂਜੀ ਤੁਸੀਂ-ਤੁਸੀਂ ਚਾਵਲੲ ਇਹ ਦੇ ਨਾਲ ਕਿਹੜੇ ਬਣਾਉਂਦੇ ਹੋ ਬੋਇਲ ਕਰਕੇ ਜਾਂ ਛੋਕੇ ਵਾਲੇ?
ਸਿੰਪਲ ਬੋਆਇਲ ਕਰਕੇ।
ਅੱਛਾ, ਮੇਰੇ ਘਰ ਤੋਂ ਅਮ ਮਤਲਬ, ਮੇਰੇ ਘਰ ਆ ਵੀ ਹੈਗਾ ਤਾਂ ਉਹ ਮੈਨੂੰ ਕਹਿੰਦਾ ਕਿ ਤੂੰ ਉਹ ਛੌਕੇ ਆਲੇ ਪਿਆਜ ਬਣਾਂਦੇ ਬਣਾ ਦਿਓ। ਉਸ ਤੇ ਛੌਕੇ ਵਾਲੇ ਚਾਵਲ ਤੋਂ ਉਸ ਸੇ ਸਾਥ ਪਿਆਜ ਰੱਖ ਕੇ ਆਪਣਾ ਪਾਪੜ ਰੱਖ ਕੇ ਪਰ ਖੈਰ ਮੇਰੇ ਘਰ ਤੋਂ ਅੱਜ ਉਹ ਛੋਲੇ- ਛੋਲੇ ਚਾਵਲ ਬਣੇ ਹੈ ਗਏ।
ਅੱਛਾ! ਕਿਹੜੇ ਛੋਲੇ ਵਾਈਟ ਜਾਂ ਬਲੈਕ?
ਨਹੀਂ-ਨਹੀਂ-ਨਹੀਂ ਬਲੈਕ ਆਲੇ ਬਣੇ ਹੈਗੇ। ਵਾਈਟ ਆਲਿਆ ਦਾ ਟੇਸਟ ਈ ਕੁਛ ਹੋਰੀ ਹੈਗਾ ਵੋ ਵਾਈਟ ਵਾਲੇ ਛੋਲੇ ਔਰ ਵੋ ਫੂਲੇ-ਫੂਲੇ ਬਟੂਰੇ। ਮੈਂ ਤੋਂ ਫੈਨ ਹੋ ਜਾਨੀ ਆਂ ਉਸ ਤੋਂ ਖਾ ਕੇ ਸਾਥ ਮੈਂ ਲੱਸੀ।
ਲੱਸੀ ਫਿਰ ਸਾਥ ਮੈਂ ਪਿਆਜ਼ ਕੱਟੇ ਓ, ਬੀਚ ਮੈਂ ਨਿੰਬੂ ਵਗੈਰਾ ਡਲਾ ਓ ਆਏ- ਹਾਏ, ਮੈਂ ਬਣਾਤੀ ਹੂੰ ਭਠੂਰੇ-ਛੋਲੇ ਬਹੁਤ ਟੇਸਟੀ।
ਉਹੀ ਤਾਂ ਹੈਗਾ ਤੁਹਾਡੇ ਹੱਥ ਨਾਲ ਖ-ਖੂਬ ਬਰਕਤ ਏ ਬਾਬਾ ਜੀ।
ਹਮ, ਨਹੀਂ ਮੈਨੂੰ ਹੱਥ ਜਿਹੜਾ ਵੀ ਇੱਕ ਵਾਰੀ ਖਾ ਲੈਂਦਾ ਨਾ ਉਹ ਸਾਰੀ ਉਮਰ ਯਾਦ ਅਸੀਂ ਇਹਨਾਂ ਦੇ ਘਰੋਂ ਖਾਧੀ ਆ ਰੋਟੀ-ਪਾਣੀ।
ਚੱਲ ਅੱਜ ਚੱਲ ਫਿਰ ਹੋ ਕਿਹਾ ਕਿਸੀ ਦਿਨ ਪਲੈਨ ਬਣਾ ਕੇ ਫੇਰ ਤੁਹਾਡੇ ਘਰ ਆ ਗਈ ਮੈਂ। ਤੇ ਉਦੋਂ ਤੁਸੀਂ ਮੈਨੂੰ ਆਪਣੇ ਹੱਥ ਦੇ ਡਿਸ਼ਿਸ ਖਲਾਵਾਂਗੇ ਨਾ
ਤੇ ਕੜ੍ਹੀ ਜਾਏਗੀ ਨਾ ਉਹਦੇ ਨਾਲ ਤੇਲ ਥੋੜ੍ਹਾ ਜੇਆ ਕੜਾਹੀ 'ਚ' ਤੇਲ ਪਾ ਕੇ ਲਾਲ ਮਿਰਚਾਂ ਜੋ ਹੋਣਗੀਆਂ ਨਾ ਓਸ ਤਲ ਲੈਣਾ।
ਹਾਂ
ਉਹ ਵੀ ਕੜ੍ਹੀ ਦੇ ਵਿੱਚ ਪਾ ਦੇਣਾ।
ਹਾਂਜੀ।
ਉਹ ਲਾਲ ਮਿਰਚਾਂ ਕੜ੍ਹੀ 'ਚ' ਹੁੰਦੇ ਨਾ ਬਹੁਤ ਸਵਾਦ ਲੱਗਦੇ ਜਿੰਦੇ ਆਪਾਂ ਨੇ ਕਈ ਵਾਰ ਚਪਾਤੀ ਖਾਣੀ ਹੁੰਦੀ ਐ ਰੋਟੀ ਲੈਣੀ ਹੁੰਦੀ ਐ। ਕੜ੍ਹੀ ਨਾਲ ਤੇ ਰੋਟੀ ਦੇ ਨਾਲ ਉਹ ਮਿ ਕੱਟ-ਕੱਟ ਕੇ ਖਾਣਾ ਬਹੁਤ ਸੁਆਦ ਲੱਗਦੀ ਐ ਨਾਲ ਪਿਆਜ ਹੋ ਜਾਂਦਾ। ਤੇ ਕੜ੍ਹੀ ਜਦੋਂ ਖਾਓਗੇ ਵਿੱਚ ਚਮਚਾ ਕੁ ਦੇਸੀ ਘਿਓ ਪਾ ਲਓ।
ਹਾਂਜੀ।
ਇੱਕ-ਦੋ ਚਮਚੀ ਦੇਸੀ ਘਿਓ ਪਾ ਕੇ ਨਾ ਫਿਰ ਖਾਈਓ ਕੜ੍ਹੀ।
ਫਿਰ ਹਾਂ, ਵਧੀਆ ਲੱਗਦਾ। ਮੈਂ ਤੁਹਾਨੂੰ ਆਪਣੇ ਹਾੱਥ ਦੇ ਮਿੱਠਾ ਖਿਲਾਵਾਂਗੀ ਤੇ ਮੈਂ ਨਾ ਇੱਕ ਡਿੱਸ਼ ਸਿੱਖੀ ਸੀ ਅਅ ਵੋਫਲ ਨੀ ਚੱਲਦੇ ਅੱਜ-ਕੱਲ੍ਹ ਵੋਫਲ ਔਰ ਪੈਨ ਕੇਕ ਚੱਲਦੇ ਨੇ।
ਹਾਂ-ਹਾਂ-ਹਾਂ।
ਤੇ ਮੈਂ ਨਾ ਪੈਨ ਕੇਕ ਬਣਾਨੀ ਆਂ ਤੇ ਉਹ ਉਹ ਵੀ ਮੈਦੇ ਦੇ ਨੀ ਉਹ ਅਹ ਸੂਜੀ ਔਰ ਆਟੇ ਦੇ। ਇੰਨੇ ਵਧੀਆ ਬਣ ਗਏ ਇੰਨੇ ਵਧੀਆ ਤੁ ਅਸੀਂ ਸ ਇੱਕ ਟੋਰੀ ਸੂਜੀ ਲੈ ਲੋੋ। ਉਸ ਮੇ ਫਿਰ ਆਪਣਾ ਦੋ- ਤੀਨ ਚੱਮਚ ਆਟਾ ਲੈ ਕੇ ਉਹਨਾਂ ਦਾ ਪੇਸਟ ਬਣਾ ਲੋ ਅਅ ਵੋ ਮਲਾਈ ਡਾਲ ਕੇ ਔਰ ਦੂਧ ਡਾਲ ਕੇ।
ਅੱਛਾ।
ਉਸ ਤੋਂ ਬਾਅਦ ਉਹਨਾਂ ਨੂੰ ਛੋਟੇ-ਛੋਟੇ ਪੈਨਕੇਕ ਨੂੰ ਸੇਕ ਲਓ ਤੁਸੀਂ ਤਵੇ ਤੇ ਔਰ ਨੋਨ ਸਟਿੱਕ ਫਰਾਇੰਗ ਪੈਨ ਤੇ ਉਸ ਤੋਂ ਬਾਅਦ ਉਸ ਫਿਰ ਤੁਸੀਂ ਚੋਕਲੇਟ ਡਾਲ ਕੇ ਖਾਓ, ਇੰਨਾ ਵਧੀਆ ਲੱਗਦਾ, ਇੰਨਾ ਵਧੀ ਆ ਮੈਂ ਤੋ, ਬਿਲਕੁਲ ਮੈਂ ਆਪਣੇ ਬੱਚਿਆਂ ਨੂੰ ਬਾਹਰ ਦਾ ਦੇਂਨੀ ਨਈਂ। ਫਿਰ ਉਸ ਐਸ ਕਰਕੇ ਉਸ ਤੋਂ ਬਾਅਦ ਫਿਰ ਮੈਦੇ ਦਾ ਮੈਂ ਦੇਂਨੀ ਨੀ ਉਹਨਾਂ ਨੂੰ।
ਠੀਕ ਐ, ਇਹ ਮੈਂ ਬਣਾ ਕੇ ਦੇਖਾਂਗੀ।
ਬਿਲਕੁਲ, ਮੈਦੇ ਨਾਲ ਕੀ ਹੈਗਾ ਨਾ ਕਿ ਉਹ ਪੇਟ ਵੀ ਖ਼ਰਾਬ ਕਰ ਦਿੰਨਾ ਤੋ ਬਿਲਕੁਲ ਹੈਲਦੀ ਨਹੀਂ ਹੋਨਾਂ।
ਹਾਂ -ਹਾਂ, ਮੈਂ ਬਣਾਉਂਗੀ ਸ ਇੱਕ ਆਰੀ ਦੁਬਾਰਾ ਦੱਸਣਾ ਸੂਜੀ ਇੱਕ ਕਟੋਰੀ ਸੂਜੀ, ਉਹਦੇ 'ਚ ਥੋੜ੍ਹਾ ਦੁੱਧ, ਥੋੜ੍ਹੀ ਜੀ ਮਲਾਈ।
ਥੋੜੀ ਮਲਾਈ ਔਰ ਦੋ- ਤਿੰਨ ਚਮਚ ਆਟਾ।
ਅੱਛਾ, ਦੋ -ਤਿੰਨ ਚਮਚੇ ਆਟੇ।
ਹਾਂ, ਮਤਲਬ ਇਹ ਤੁਸੀਂ ਆਪਣੇ ਕਲਸਸ ਨਾਲ ਡਾਲ ਲਿਓ, ਤੁਸੀਂ ਜਿਨਾਂ ਦੇ ਜਿੰਨੇ ਵੀ ਲੋਕ ਹੈਗੇ ਤੁਸੀਂ ਉਸ-ਉਸ ਕਰਕੇ ਸੂਜੀ ਔਰ ਆਪਣੇ ਹਿਸਾਬ ਸੇ ਆਟਾ ਡਾਲ ਕੇ ਫਿਰ ਮਲਾਈ ਔਰ ਮੈਦੇ ਮਲਾਈ ਔ ਦੂਧ ਡਾਲ ਕੇ ਇੱਕ ਪੇਸਟ ਸਾ ਬਣਾ ਲੋ ਹਾਂ।
ਠੀਕ ਹੈ।
ਔਰ ਉਸ ਮੇ ਚੀਨੀ ਡਾਲ ਲੋੋ ਤਾਂਕਿ ਉਹ ਥੋੜਾ ਮੀਠਾ ਵੀ ਹੋ ਜਾਏ ਔਰ ਜਬ ਬਾਅਦ ਮੇ ਚੌਕ ਚਕਲੇਟ ਡਾਲੋ ਤੋ ਇਹ ਵੀ ਵਧੀਆ ਲੱਗਦਾ ਉਸਕੇ ਉਸ ਤੋਂ ਮੈਂ ਤਾਂ ਖੈਰ ਆਪਣੇ ਬੱ ਚਿਆਂ ਨੂੰ ਚੋਕਲੇਟ ਵੀ ਕਮੀ ਦੇਨੀ ਆਂ ਤੋ ਮੈਂ ਉਸ ਪੇ ਨਾ ਹਨੀ ਡਾਲ ਕੇ ਦੇਂਨੀ ਹਾਂ ਤੇ ਉਹ ਵੀ ਬੜਾ ਸਵਾਦ ਲੱਗਦਾ ਹੈ।
ਠੀਕ ਹੈ, ਇਹ ਤੇ ਮੈਂ ਅੱਜ ਹੀ ਬਣਾ ਕੇ ਦੇਖਦੀ ਆਂ।
ਬਿਲਕੁਲ-ਬਿਲਕੁਲ ਟਰਾਈ ਕਰਿਓ ਤੁਸੀਂ ਵੀ।
ਹਾਂ, ਨਹੀਂ ਮੈਂ ਅੱਜ, ਅੱਜ ਹੀ ਕਰਾਂਗੀ ਦੇਖੀ ਜਾਈਓ ਕਿਉਂਕਿ ਮੈਨੂੰ ਜਦੋਂ ਕੁਛ ਨਵੀਂ ਚੀਜ਼ ਦਾ ਪਤਾ ਲੱਗਦਾ ਨਾ ਮੈਨੂੰ ਆਉਦਾ ਹਾਂ ਮੈਂ ਇਹਨੂੰ ਬਣਾਵਾਂ।
ਤੁਸੀਂ ਬਣਾਵਾਂ ਮੈਨੂੰ ਦੱਸਾਂ ਕਿ ਤੈਨੂੰ ਪਸੰਦ ਆਊਗਾ ਨਹੀਂ ਆਊਗਾ।
ਨਹੀਂ-ਨਹੀਂ ਮੈਨੂੰ ਮੈਂ ਹੁਣ ਘੰਟੇ ਤੱਕ ਬਣਾਉਗੀ ਸ਼ਾਮ ਨੂੰ ਸ਼ਾਮ ਨੂੰ ਬਣ ਆਵਾਂਗੀ ਫਿਰ ਦੇਖੋ ਵਧੀਆ ਬਣਨਗੇ ਜਾਂ ਨਹੀਂ।
ਜੀ-ਜੀ ਵਧੀਆ ਹੀ ਬਣਾ ਗੇ ਔਰ ਤੁਸੀਂ ਮੈਨੂੰ ਕਾਲ ਕਰਿਓ ਜੇ ਨਵੀਂ-ਨਵੀਂ ਰੈਸਪੀ ਬਿਤਾ ਦਿਓ ਮੈਂ ਵੀ ਹੁਣ ਉਹੀ ਬਣਾਵਾਂ ਗੀ।
ਠੀਕ ਹੈ ਨਹੀਂ 'ਤੇ ਅੱਛਾ, ਨਹੀਂ ਤੂੰ ਦੁੱਧ ਕਿੰਨਾ ਕੁ ਪਾਇਆ ਸੀ?
ਦੁੱਧ ਮੈਂ ਆਪਣੀ ਕੰਸਿਸਟੈਂਸੀ ਨਾਲ ਡਾਲ ਦਿੰਨਾ ਹਾਂ ਜਿੰਨਾ ਵੋ ਪੇਸਟ ਬਣ ਜਾਂਨਾ ਹੈ ਨਾ ਉਹਨਾਂ ਹੀ ਦੂਧ ਡਾਲ ਦਿਓ ਜ਼ਿਆਦਾ ਨਾ ਡਾਲਣਾ ਕਿਉਂਕਿ ਫਿਰ ਉਹ ਫੂ ਸੂਜੀ ਵੀ ਫੂਲ ਜਾਂਦੀ ਆ ਨਾ।
ਹਮ-ਹਮ, ਹਮ-ਹਮ।
ਤੋ ਬਸ ਉਹਨਾਂ ਨੂੰ ਮੁਸ਼ਕਿਲ ਸੇ ਦੋ ਮਿੰਟ ਤੋਂ ਸਾਈਡ ਪੇ ਰੱਖਣਾ ਤੁਸੀਂ ਫਿਰ ਉਸਤੇ ਛੋਟੇ-ਛੋਟੇ ਵੋ ਪੈਨ ਕੇਕ ਬਣਾ ਕੇ ਪ ਤਵੇ 'ਤੇ ਉਹ ਫਿਰ ਉਹਨਾਂ ਨੂੰ ਉਤਾਰ ਕੇ ਤੁਸੀਂ ਸ਼ਹਿਦ ਡਾਲੋ, ਤੁਸੀਂ ਚੋਕਲੇਟ ਡਾਲੋ, ਜੋ ਮਰਜ਼ੀ ਤੁਹਾਡਾ ਮਨ ਕਰੇ ਉਹ ਡਾਲ ਕੇ ਫਿਰ ਤੁਸੀਂ ਖਾ ਲਓ ਸੋਹਣਾ ਲੱਗਦਾ ਹੈ।
ਠੀਕ ਹੈ, ਨਹੀਂ ਮੈਂ ਕੋਈ ਨਹੀਂ ਮੈਂ ਅੱਜ ਟਰਾਈ ਕਰਾਂਗੀ ਫਿਰ ਮੈਂ ਤੁਹਾਨੂੰ ਫੋਨ ਕਰਦੀ ਹਾਂ ਠੀਕ ਹੈ।
ਬਿਲਕੁਲ, ਜੀ-ਜੀ।
ਤੇ ਸਸ੍ਰੀ ਕਾਲ।
ਜੀ ਸਸ਼੍ਰੀ ਕਾਲ।